ਹੈਲੋ ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ
ਪਿੱਛੇ ਆਵਾਜ਼ ਨਾ ਬੜੀ ਕੱਟ ਕੱਟ ਕੇ ਆਉਂਦੀ ਵੀ ਤੁਹਾਡੀ
ਹਾਂਜੀ- ਹਾਂਜੀ ਪਹਿਲੇ ਨਾ ਪਿੱਛੇ ਕੜ-ਕੜ ਦੀ ਆਵਾਜ਼ ਆਂਦੀ ਪਈ ਸੀ ਹਾਂਜੀ ਹੋਰ ਸੁਣਾਓ ਕਿਦਾਂ
ਹੋਰ ਬਸ ਵਧੀਆ ਤੁਸੀਂ ਸੁਣਾਓ।
ਹੋਰ ਸੁਣਾਓ ਕਿੱਦਾਂ ਮੈਂ ਕਿਹਾ ਹ
ਬਸ ਵਧੀਆ ਕੋਠੇ ਤੇ ਲੱਗੇ ਹੋਏ ਸੀ ਸੈਰ ਕਰਨ ਅੱਜ ਮੌਸਮ ਬਾਰਿਸ਼ ਹੋਈ ਆ ਤੇ ਮੌਸਮ ਬੜਾ ਜਿਆਦਾ ਵਧੀਆ ਹੋ ਗਿਆ। ਮੈਂ ਕਿਹਾ ਚਲੋ ਥੋੜੀ ਜਿਹੀ ਉੱਪਰ ਸੈਰ ਕਰ ਲਈੈ ਏ। ਹੋਰ ਸੁਣਾਓ ਕੀ ਕਰਦੇ ਪਏ ਸੀ ਤੁਸੀਂ
ਬਸ ਕੁਛ ਨੀ ਬੈਠੇ ਹੋਏ ਸੀ।
ਅੱਛਾ -ਅੱਛਾ ਅਸੀਂ ਵੀ ਬਸ ਲੱਗੇ ਹੋਏ ਸੀਗੇ। ਸਵੇਰ ਦਾ ਸਾਡਾ ਫਰਿੱਜ ਖ਼ਰਾਬ ਹੋ ਗਿਆ ਫੇਰ ਅਸੀਂ ਨਵਾਂ ਫਰਿੱਜ ਲੈ ਕੇ ਆਏ।
ਅੱਛਾ
ਹਾਂਜੀ
ਕਿਹੜਾ ਲਿਆਏ ਓ।
ਬਸ ਪੁਰਾਣਾ ਫਰਿਜ ਅਸੀਂ ਹਾਇਰ ਦਾ ਲਿਆਏ ਹਾਂ ਪੰਦਰਾਂ ਹਜ਼ਾਰ ਰੁਪਏ ਦਾ ਮੀਡੀਅਮ ਸਾਈਜ਼ ਹੁੰਦਾ ਨਾ ਉਹ ਵਾਲਾ ਲੈ ਕੇ ਏ ਆ ਪੁਰਾਣੇ ਫਰਿੱਜ ਵਿੱਚ ਨਾ ਬੜੀ ਜ਼ਿਆਦਾ ਪ੍ਰੋਬਲਮ ਆਂਦੀ ਪਈ ਸੀਗੀ ਕਦੀ ਉਹਦੀ ਲਾਈਟਿੰਗ ਖ਼ਰਾਬ ਹੋ ਜਾਂਦੀ ਸੀ। ਕਦੀ ਉਹਦੀ ਜਿਹੜੀ ਫ੍ਰਿਜਿੰਗ ਸੀਗੀ ਬਰ ਬਰਫੀਲਾ ਘੱਟ ਕਰਦੀ ਪਈ ਸੀ। ਇਸ ਕਰਕੇ ਮੈਂ ਕਿਹਾ ਹੁਣ ਇਹਨੂੰ ਬਾਰ- ਬਾਰ ਇਹਦੇ ਤੇ ਪੈਸੇ ਲਾਉਣ ਨਾਲੋਂ ਚੰਗਾ ਏ ਨਾ। ਅਸੀਂ ਨਵੀਂ ਫਰਿੱਜ ਹੀ ਲੈ ਆਏ ਆਂ।
ਹਾਂਜੀ ਹੋਰ ਕੀ ਸਹੀ ਹੈ ਸਾਡਾ ਵੀ ਪਿੱਛੇ ਏ ਸੀ ਸਾਡਾ ਵੀ ਪਿੱ ਪਿੱਛੇ ਏਸੀ ਖ਼ਰਾਬ ਹੋ ਗਿਆ ਸੀ।
ਅੱਛਾ
ਤੇ ਫੇਰ ਗਰਮੀ ਵਿਚ ਜ਼ਿਆਦਾ ਹੋ ਗਈ ਸੀ ਤੇ ਫੇਰ ਕਰਦੇ ਕਹਿੰਦੇ ਨਵਾਂ ਗਰਮੀ ਵੀ ਜ਼ਿਆਦਾ ਪ ਹੈਗੀ ਤੇ ਏਸੀ ਵੀ ਖ਼ਰਾਬ ਹੋ ਗਿਆ ਹੁਣ ਨਵਾਂ ਤੇ ਲੈਨਾ ਹੀ ਪਏਗਾ।
ਹਾਂਜੀ -ਹਾਂਜੀ ਇਹ ਤੇ ਹੈ ਫਿਰ ਗਰਮੀਆਂ ਦੇ ਵਿੱਚ ਨੀ ਰਿਹਾ ਜਾਂਦਾ ਆ ਏਸੀ ਆ ਪੱਖੇ ਤੋਂ ਬਗੈਰ ਕੂਲਰਾਂ ਤੋਂ ਬਗੈਰ ਬਿਲਕੁਲ ਵੀ ਅੱਛਾ- ਅੱਛਾ ਨਵਾਂ ਲੈ ਕੇ ਆਏ ਫਿਰ ਤੁਸੀ
ਅੱਛਾ -ਅੱਛਾ ਤੁਸੀਂ ਕਿਹੜੀ ਕੰਪਨੀ ਦਾ ਲੈ ਕੇ ਆਏ ਸੀਗੇ।
ਐਲ ਜੀ ਦਾ ਲਿਆਏ ਹੁਣ ਤੇ
ਹਾਂਜੀ ਐਲ ਜੀ ਕੰਪਨੀ ਤੇ ਸਭ ਤੋਂ ਜ਼ਿਆਦਾ ਬੈਸਟ ਹੈਗੀ ਇੱਕ ਹਾਇਰ ਦੀ ਵੀ ਬਹੁਤ ਜ਼ਿਆਦਾ ਬੈਸਟ ਹੈਗੀ ਔਰ ਇੱਕ ਕੈਲਜੀ ਦੀ ਵੀ ਬਹੁਤ ਜ਼ਿਆਦਾ
ਹਾਂਜੀ- ਹਾਂਜੀ।
ਇਹਨਾਂ ਦੀ ਜਿਹੜੀ ਵਾਰੰਟੀ ਹੁੰਦੀ ਹੈ, ਨਾ, ਇਹ ਬਹੁਤ ਜਿਆਦਾ ਲੰਬੀ ਹੁੰਦੀ ਆ, ਮਤਲਬ ਲ ਇੱਕ ਕਹਿਣ ਨੂੰ ਆ, ਕਿ ਇਹ ਪੰਜ ਸਾਲ ਦੀ ਵਾਰੰਟੀ ਦਿੰਦੇ ਆ, ਬਟ ਇਹ ਨਾ, ਲਾਈਫ ਟਾਈਮ ਹੋ ਜਾਂਦੀਆਂ। ਚੀਜ਼ਾਂ, ਮਤਲਬ ਖਰਾਬ ਹੋਣ ਵਾਲੀਆਂ ਨੀ ਹੈਗੀਆਂ, ਬਸ ਇਹ ਆ, ਕਿ ਸਾਨੂੰ ਜਿੱਦਾਂ ਏਸ ਸੀ, ਆ ਫਰਿੱਜ ਹੈਗੀ, ਇਹਨਾਂ ਦੀ ਨਾ ਸਰਵਿਸ ਵਿੱਚ- ਵਿੱਚ ਜ਼ਰੂਰ ਕਰਾਉਂਦੇ ਰਹਿਣਾ ਚਾਹੀਦਾ ਆ।
ਹਾਂਜੀ, ਬਸ -ਬਸ।
ਸਰਵਿਸ ਕਰਾਉਂਦੇ ਰਹੋ ਨਾ, ਫਿਰ
ਫਿਰ, ਹਾਂਜੀ -ਹਾਂਜੀ। ਮਹਿੰਗਾਈ ਵੀ ਤੇ, ਅੱਜ ਕਲ ਕਿੰਨੀ ਹੋ ਗਈ ਏ। ਮਿਡਲ ਕਲਾਸ ਬੰਦਾ ਤੇ ਕੁਛ ਲੈ ਹੀ ਨਹੀਂ ਸਕਦਾ, ਅੱਜ- ਕੱਲ
ਬਿਲਕੁਲ, ਵੀ ਨੀ ਉਹ ਵੀ ਜੇ, ਕੁਛ ਲੈਣਾ ਵੀ ਪੈਂਦਾ ਨਾ, ਬਹੁਤ ਬਜਟ ਨੂੰ ਧਿਆਨ ਵਿੱਚ ਰੱਖ ਕੇ, ਸੋਚ ਸਮਝ ਕੇ ਹਾਂ- ਹਾਂ, ਬਹੁਤ ਜ਼ਿਆਦਾ- ਬਹੁਤ ਜ਼ਿਆਦਾ, ਕਿਉਂਕਿ ਬਹੁਤ ਜ਼ਿਆਦਾ, ਮਹਿੰਗਾਈ ਹੋ ਚੁੱਕੀ ਤੁਸੀਂ ਉਹ ਦੇਖ ਲਉ ਪੈਟਰੋਲ, ਡੀਜ਼ਲ ਕਿੰਨਾ ਮਹਿੰਗਾ ਹੋ ਚੁੱਕ ਕਿਆ, ਅੱਜ -ਕੱਲ ਜੇ ਕਿਤੇ ਜਾਣਾ ਵੀ ਪੈਂਦਾ ਨਾ, ਉਹ ਵੀ ਬੜਾ ਸੋਚ ਸਮਝ ਕੇ, ਜਾਣਾ ਪੈਂਦਾ ਆ।
ਬੰਦਾ, ਆਪਣੀ ਗੱਡੀਆਂ ਤੇ ਜਾਵੇ ਤਾਂ ਵੀ ਸੋਚ ਸਮਝ ਕੇ ਜਾਣਾ ਪੈਂਦਾ, ਤੇ ਬਾਹਰ ਕੋਈ ਮਤਲਬ, ਜਿਵੇਂ ਟ੍ਰੇਨ ਵਗੈਰਾ ਤੇ ਬੁਕਿੰਗ ਵਗੈਰਾ ਕਰਕੇ ਜਾਣਾ ਪਵੇ ਤਾਂ ਵੀ ਸੋਚਣਾ ਪੈਂਦਾ ਵੀ, ਇੰਨੀ ਟਿਕਟ ਹੈਗੀ, ਜਿਆਦਾ ਮਹਿੰਗੀ ਹੈਗੀ ਏ, ਗਰਮੀ ਹੈਗੀ ਹੈ, ਤੇ ਬੰਦਾ ਏਸੀ ਵਾਲੀ ਤੇ ਕਰਾਏਗਾ ਹੀ।
ਜੀ, ਹਾਂਜੀ।
ਤੇ ਫੇਰ, ਉੱਥੇ ਵੀ ਬਾਹਰ, ਬਾਹਰ ਵੀ ਜਿੱਥੇ ਜਾਓ, ਉੱਥੇ ਵੀ ਘੁੰਮ ਘੁੰਮਣਾ, ਉੱਥੇ ਵੀ ਅਲੱਗ ਕਿਰਾਇਆ।
ਹਾਂਜੀ- ਹਾਂਜੀ, ਇਹ ਤੇ ਹੈ। ਔਰ ਉਸ ਤੋਂ ਬਾਅਦ ਬਾਹਰ ਦਾ ਖਾਣਾ -ਪੀਣਾ ਵੀ, ਬਹੁਤ ਜਿਆਦਾ ਮਹਿੰਗਾ ਹੁੰਦਾ, ਸਾਡੇ ਜਿਹੜੇ ਲੋਕਲ ਸਟੇਟ ਹੁੰਦੀ ਆ ਨਾ, ਉਹਦੇ ਨਾਲੋਂ ਮਹਿੰਗਾ ਹੀ ਮਿਲੇਗਾ, ਜੇ ਅਸੀਂ ਕਿਤੇ ਟੂਰਿਸਟ ਪਲੇਸ ਵਿੱਚ ਜਾਂਨੇ ਹਾਂ।
ਹਾਂ
ਹਾਂਜੀ, ਤੁਸੀਂ ਵੀ ਤੇ ਪਿੱਛੇ ਮਨਸੂਰੀ ਘੁੰਮਣ ਗਏ ਹੋਏ ਸੀ, ਉੱਥੇ ਬਹੁਤ ਜ਼ਿਆਦਾ ਮਹਿੰਗਾਈ ਹੋਣੀ, ਹੈਨਾ?
ਜ਼ਿਆਦਾ, ਸਿੰਪਲ ਮੈਗੀ ਦੀ, ਹਾਫ ਪਲੇਟ ਤੁਸੀਂ ਮੰਨੋਗੇ ਸਿੰਪਲ ਪਲੇਨ ਮੈਗੀ ਦੀ ਹੰਡਰਡ, ਦੀ ਹੈਗੀ।
ਹਾਂਜੀ? ਹਾਅ, ਇਹ ਤਾਂ ਬਹੁਤ ਜ਼ਿਆਦਾ ਮਹਿੰਗਾਈ ਹੈਗੀ ਆ, ਉਹੀ ਜਿਹੜੀ ਅਸੀਂ ਟੈਨ ਵਿੱਚ ਘਰ ਬਣਾ ਕੇ ਖਾਂਨੇ ਹਾਂ, ਤੇ ਉਹ ਹੰਡਰਡ ਦੀ ਇਹਨਾਂ ਨੇ ਕਰ ਦਿੱਤੀ, ਹਾਅ, ਇਹ ਤੇ ਬਹੁਤ ਬਹੁਤ, ਜ਼ਿਆਦਾ ਗ਼ਲਤ ਗੱਲ ਆ
ਹਾਂ
ਇੰਨੀ, ਮਹਿੰਗਾਈ ਵੀ ਨਹੀਂ ਹੋਣੀ
ਬਾਹਰ ਜਾ, ਫਿਰ ਬਾਹਰ ਜਾ ਕੇ, ਵੀ ਦਿਲ ਕਰਦਾ ਬੰਦੇ ਦਾ, ਇਹ ਵੀ ਖਾਈਏ, ਇਹ ਵੀ ਖਾਈਏ, ਘਰ ਕੁਛ ਨੀ ਦਿਲ ਕਰੇਗਾ, ਬਾਹਰ ਦਿਲ ਕਰਦਾ
ਹਾਂਜੀ, ਹ, ਹਾਂਜੀ -ਹਾਂਜੀ ਇਹ ਗੱਲ ਤੇ ਹੈਗੀ ਆ। ਘਰ ਨੀ ਦਿਲ ਕਰਦਾ, ਘਰ ਜੇ ਸਾਡੇ, ਘਰ ਚੀਜ਼ ਵੀ ਪਈ ਹੋਏਗੀ ਨਾ, ਅਸੀਂ ਕਹੋਂ ਨਹੀਂ, ਅਸੀਂ ਨੀ ਖਾਣੀ ਹੈਗੀ, ਸਾਨੂੰ ਬਾਹਰ ਜਾ ਕੇ ਸਾਡਾ ਦਿਲ ਕਰਦਾ ਹੈ, ਇਹ ਸਭ ਖਾਣ ਨੂੰ।
ਹਾਂਜੀ, ਉਹ ਤੇ ਹੈ, ਬੜੀ ਮਹਿੰਗਾਈ ਹੈ, ਤੁਸੀਂ ਗੱਲ ਹੀ ਨਾ, ਕਰੋ ਮਹਿੰਗਾਈ ਦੀ ਤੇ ਗੱਲ ਹੀ ਨਾ ਕਰੋ, ਅੱਜ- ਕੱਲ ਜਿਹੜੇ ਅ ਲੇਬਰ ਏਰੀਆ ਆ ਨਾ ਉਹਨਾਂ ਨੂੰ ਪੁੱ ਪੁੱਛੋ ਕਿ, ਉਹਨਾਂ ਲਈ ਕਿੰਨਾ ਮੁਸ਼ਕਿਲ ਹੈਗਾ ਆ, ਜਿਹੜੇ ਸਾਡੇ ਵਰਗੇ ਨਾਰ ਮਲ, ਉਹਨਾਂ ਨੂੰ ਤੇ ਖਰੇ ਇੰਨਾ, ਮਹਿਸੂਸ ਹੁੰਦਾ ਬਟ, ਜਿਹੜਾ ਲੇਬਰ ਏਰੀਆ ਨਾ, ਉਹਦੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਆ। ਕਿਉਂਕਿ, ਉਹ ਵਿਚਾਰਿਆਂ ਨੇ, ਆਪਣਾ ਵੀ ਇੱਥੇ ਕਰਕੇ ਖਾਣਾ ਆ ਔਰ ਆਪਣੇ ਜਿਹੜੀ, ਫੈਮਿਲੀ ਉਹਨਾਂ ਦੀ ਗਾਂਔ ਦੇ ਵਿੱਚ ਰੈਂਦੀ ਔਨੂੰ ਵੀ ਭੇਜਣਾ ਹੈਗਾ ਏਆ।
ਹੋਰ ਕੀ।
ਬੋਹੋਤ ਮੁਸ਼ਕਿਲ ਐ ਅੱਜ ਕੱਲ ਦੇ ਸਰਵਾਈਵ ਕਰਨਾ ਅਪਣੀ ਲਾਈਫ 'ਚ ਔਰ ਲੇਬਰ ਏਰੀਏ ਬੋਹੋਤ ਜ਼ਿਆਦਾ, ਬੋਹੋਤ ਜ਼ਿਆਦਾ ਔਖਾ ਏ। ਹੋਰ ਸੁਣਾਔ।
ਹੋਰ ਬਸ, ਘਰ ਠੀਕ ਨੇ ਸਾਰੇ?
ਹਾਂਜੀ-ਹਾਂਜੀ ਬਸ, ਅੱਜ ਮੈਂ ਅੱਜ ਮੇਰੀ ਟਿਊਸ਼ਨ ਦੇ ਬੱਚੇ ਨੀ ਆਏ।
ਅੱਛਾ।
ਤੇ ਅੱਜ ਫਿਰ ਏਨਾਂ ਦੀ ਨਾਂ ਛੁੱਟੀ ਕਰ ਦਿੰਨੇ ਆਂ।
ਹਾਂ, ਹੋਰ ਕੀ ਸਈ ਏ। ਬੱਚਿਆਂ ਨੂੰ ਵੀ ਥੋੜਾ ਇੰਜੋਏਮੈਂਟ ਹੋ ਜਾਂਦਾ
ਹਾਂਜੀ-ਹਾਂਜੀ, ਬਸ ਬੱਚੇ ਬੱਚਿਆਂ ਨੂੰ ਮੈਂ ਕੀ ਕਹਿਣਾ ਬੱ ਚੇ ਪੈਲਾਂ ਈ ਮੈਨੂੰ ਕਾਲ ਕਰਨੀ ਸ਼ੁਰੂ ਹੋ ਜਾਂਦੇ ਮੈਮ ਅੱਜ ਨਾ ਪੜ੍ਹਾਣਾ ਅੱਜ ਮੌਸਮ ਬੋਹੋਤ ਜਿਆਦਾ ਸੋਹਣਾ ਹੈਗਾ ਏਆ, ਸੋ ਮੈਂ ਕਿਆ ਚਲੋ ਅੱਜ ਤੁਸੀ ਵੀ ਇੰਜੋਆਏ ਕਰੋ ਮੈਂ ਵੀ ਇੰਜੋਆਏ ਕਰਦੀ ਆਂ। ਇਸ ਕਰਕੇ ਮੈਂ ਔਨਾਂ ਦੀ ਅਜੱ ਹ ਛੁੱਟੀ ਰੱਖ ਦਿੱਤੀ।
ਹੋਰ ਕੀ ਸਈ ਏ। ਥੋੜਾ ਰੈਸਟ ਵੀ, ਥੋੜਾ ਰੈਸਟ ਵੀ ਮਿਲ ਜਾਂਦੈ ਨਾ।
ਹਾਂਜੀ-ਹਾਂਜੀ ਏ ਤੇ ਹੈ। ਬੱਚਿਆਂ ਨੂੰ ਈ ਹੁੰਦਾ ਏਆ ਛੁੱਟੀ ਐ। ਯੇ, ਵੋ ਨੀ ਤਾਂ ਅੱਗੇ ਹੋ ਕੇ ਅ ਬਟ ਟਵੈਲਥ ਦੀ ਪੜ੍ਹਾਈ ਬੱਚਾ ਜਾ ਕੇ ਨਾ ਸੀਰੀਅਸ ਹੋ ਜਾਂਦਾ ਏਆ। ਫਿਰ ਨੀ ਔ ਏ ਸਭ ਕਰਦਾ ਏਆ। ਹੁਣ ਔਨਾਂ ਨੂੰ ਪਤਾ ਏਆ ਕਿ ਸਾਡਾ ਇੰਜੋਆਏ ਦਾ ਟਾਈਮ ਹੈਗਾ ਏਆ।
ਹੋਰ ਕੀ।
ਹਾਂਜੀ ਔ ਤੇ ਐ। ਤੁਸੀ ਨੀ ਗਏ ਅੱਜ ਕੰਪਿਊਟਰ ਕਲਾਸਿਸ, ਤੁਸੀ ਵੀ ਤੇ ਰੋਜ਼ ਜਾਂਦੇ ਔ।
ਬੱਸ ਇੱਥੇ ਵੀ ਅੱਜ ਮੀਂਹ ਆਂਦਾ ਪਿਆ, ਅਸੀ ਤੇ ਗਏ ਨੀ।
ਅੱਛਾ-ਅੱਛਾ। ਹਾਂਜੀ-ਹਾਂਜੀ। ਠੀਕ ਏ-ਠੀਕ ਏ। ਕੋਈ ਨੀ ਔ ਇੱਕ ਅੱਧੇ ਦਿਨ ਦੀ ਛੁੱਟੀ ਚੱਲਦੀ ਆ। ਵੈਸੇ ਕੋਈ ਨੀ ਔ ਤੇ ਤੁਆਡੇ ਕੋਲ ਘਾਰ ਕੰਪਿਊਟਰ ਹੈਗਾ ਤੁਸੀ ਉੱਥੇ ਪ੍ਰੈਕਟਿਸ ਕਰ ਲੋ ਮੈਮ ਨੇ ਤਾਨੂੰ ਸਿਖਾ ਈ ਦਿੱਤਾ ਹੋਣਾ ਏ, ਹੈਨਾ ਵੀ।
ਪ੍ਰੈਕਟਿਸ ਵਗੈਰਾ ਤੇ ਘਰ ਹੀ ਹੋ ਜਾਂਦੀ ਏ। ਜਿਵੇਂ ਕਈ ਵਾਰ, ਕਈ ਵਾਰ ਜਿਵੇਂ ਨਈ ਜਾਂਦੀ। ਘਾਰ ਈ ਪ੍ਰੈਕਟਿਸ ਕਰ ਲੈਂਨੇ ਆਂ।
ਹਾਂਜੀ-ਹਾਂਜੀ ਕਿਉਂਕਿ ਕਦੀ ਵੇਲੇ ਐਮਰਜੈਂਸੀ ਸਿੱਧਾ ਹੋ ਜਾਂਦੈ ਨਾ ਕਿ ਕਈ ਵੇਲੇ ਬਾਰਿਸ਼ ਹੋ ਜਾਂਦੀ ਆ ਮ ਨਈ ਉੱਠਿਆ ਵੀ ਸਵੇਰੇ ਕਈ ਵੇਲੇ ਨਈ ਜਾਂਦਾ ਤੇ ਬੰਦਾ ਆਪਣੇ ਕੋਲ ਚੀਜ਼ ਹੋਵੇ ਨਾ ਬੰਦਾ
ਕਰ ਵੀ ਸਕਦੈ, ਹੋਰ ਕੀ।
ਹੋਰ ਕੀ, ਹੋਰ ਸੁਣਾਔ।
ਹੋਰ ਬੱਸ ਵਧੀਆ। ਰੋਟੀ ਖਾ ਲਈ ਤੁਸੀ?
ਹਾਂਜੀ-ਹਾਂਜੀ ਖਾ ਲਈ। ਬੱਸ ਹੁਣ ਨੈਕਸਟ ਮੰਥ ਮੇਰੀ ਭੈਣ ਦਾ ਵਿਆਹ ਹੈਗਾ ਬਸ ਔਦੀਆਂ ਤਿਆਰੀਆਂ ਚਾਲੂ ਕੀਤੀਆਂ। ਆਪਣੇ ਲਈ ਪਵਨ ਵਾਲੇ ਇੱਥੇ ਹੈਗੇ ਆ ਨਾ ਔਨਾਂ ਕੋਲੋਂ ਲੈਂਗਾ ਬੁੱਕ ਕਰਵਾ ਕੇ ਆਈ
ਅੱਛਾ।
ਹਾਂਜੀ, ਹਾਂਜੀ। ਹਾਂਜੀ ਮੇਰੀ ਰੀਅਲ ਸਿਸਟਰ ਦੀ ਮੈਰਿਜ ਐ ਨਾ ਅ ਤਿੰਨ ਹਜ਼ਾਰ ਰੁਪਏ ਦੀ ਬੁੱਕ ਕਿੰਗ ਹੋਈ ਆ ਵਿਦ ਜਵੈਲਰੀ, ਸੈਂਡਲਸ ਐਂਡ ਹੇਅਰ ਸਟਾਈਲਿੰਗ ਵਗੈਰਾ ਸਾਰਾ ਕੁੱ ਸੀ ਮੇਰਾ ਮੇਕਅਪ ਡਨ ਔਨੇ ਕਰਨੈ ਥ੍ਰੀ ਥਾਉਸੈਂਡ ਦੇ ਵਿੱਚ।
ਫੇਰ ਤੇ ਸਈ ਏ।
ਹੈ ਨਾ ਔ ਕੁੱਛ ਪਤੈ ਕੀ ਆ ਔ ਬੋਤ ਜ਼ਿਆਦਾ, ਹਾਂਜੀ ਔ ਨਾ ਬੋਤ ਜ਼ਿਆਦਾ ਮਹਿੰਗੀ ਸੀਗੀ ਬਟ ਔ ਸਾਡੇ ਰਿਲੇਟਿਵ ਦੇ ਵਿੱਚ ਸੀ ਨਾ ਜਾਣਕਾਰੀ ਵਿੱਚ ਸੀਗੀ ਇਸ ਕਰਕੇ ਔਨਾਂ ਨੇ ਮੈਨੂੰ ਇੰਨਾ ਡਿਸਕਾਊਂਟ ਦੇ ਤਾ ਅਦਰਵਾਈਜ਼ ਔ ਸੈਵਨ ਹੰਡਰਡ ਤੋਂ ਅ ਸੈਵਨ ਥਾਸਡ ਤੋਂ ਸਟਾਰਟ ਕਰਦੇ ਆ।
ਹਾਂ
ਏ ਹੈਗਾ ਵਾ ਸੋ ਬ
ਨਈ ਡਿਸਕਾਊਂਟ ਤੇ ਵਧੀਆ ਮਿਲਿਐ ਤੁਆਨੂੰ।
ਬੋਹੋਤ ਜ਼ਿਆਦਾ। ਕੋਈ ਗੱਲ ਨੀ ਤੁਸੀ ਵੀ ਕਿਤੇ ਜਾਣਾ ਹੋਇਆ ਕਿਸੇ ਦੀ ਮੈਰਿਜ ਵਗੈਰਾ ਹੋਈ ਮੈਨੂੰ ਦੱਸ ਦੇਣਾ ਮੈਂ ਤੁਆਡੀ ਔ ਥੋਂ ਈ ਬੁਕਿੰਗ ਕਰਵਾ ਦਾਂਗੀ। ਮੈਂ ਔਨਾਂ ਨੂੰ ਕੈ ਦਾਂਗੀ ਨਾ। ਏਨਾਂ ਦੀ ਸਾਡੇ ਘਰ ਵਾਲੀ ਗੱਲ ਏਆ ਹੈਨਾ ਵੀ। ਫਰੈਂਡਸ ਵਿੱਚ ਹਾਂਜੀ ਫਰੈਂਡਸ ਦੇ ਵਿੱਚ ਤੇ ਇੰਨਾ ਚੱਲਦਾ ਈਆ। ਹਾਂਜੀ-ਹਾਂਜੀ ਹੋਰ ਕੀ ਬਸ ਔਦੀ ਸ਼ੋ ਪਿੰਗ ਦੇ ਵਿੱਚ ਲੱਗੇ ਹੋਏ ਆਂ ਬਸ ਤ ਅ ਬੋਹੋਤ ਜਿਆਦਾ ਵੈਡਿੰਗ ਦੇ ਤਾਂ ਬੋਹੋਤ ਜਿਆਦਾ ਕੰਮ ਹੁੰਦੇ ਪੈਲੇ ਆਪਣੀ, ਅ ਪੈਲੇ ਮੈਂ ਆਪ ਅਪਣਾ ਸੋਚਣ ਬੈ ਗਈ ਮੈਨੂੰ ਬ੍ਰਈਡ ਦਾ ਤਾਂ ਪੈਲਾਂ ਧਿਆਨ ਦੇਣਾ ਚਾਈਦਾ ਐ ਨਾ।
ਬਸ ਮੈਂ ਔ ਜੜੀ ਬਰਾਈਡ ਹੈਗੀ ਮੇਰੀ ਸਿਸਟਰ ਓਦਾ ਵੀ ਲੈਂਗਾ, ਜਵੈਲਰੀ ਸਭ ਕੁੱਛ ਹੱਲੇ ਨਾ ਸਭ ਕੁੱਛ ਕੰਮ ਪਏ ਹੋਏ ਆ।
ਅੱਛਾ, ਅੱਛਾ ਕੁੜੀ ਵਾਲਿਆਂ ਦਾ ਜ਼ਿਆਦਾ ਚੱਕਰ ਪੈਂਦੈ ਮੁੰਡੇ ਵਾਲਿਆਂ ਦਾ ਨੀ ਇੰਨਾ ਹੁੰਦਾ।
ਹਾਂ-ਹਾਂ ਬਸ ਕੈਣ ਨੂੰ ਈ ਆਂ ਅਸੀ ਕੁੜੀ ਵਾਲੇ ਆਂ ਸਾਨੂੰ ਔਨਾਂ ਦਾ ਈ ਜ਼ਿਆਦਾ ਲੱਗਦਾ ਹੁਣ ਮੁੰਡੇ ਵਾਲੇ ਜਾਨਣ ਔਨਾਂ ਲਈ ਕਿੰਨਾ ਜਾਦਾ ਏਆ।
ਹਾਂ।
ਹਾਂ ਬਸ, ਬਸ ਤਿਆਰੀਆਂ ਦੇ ਵਿੱਚ ਹੁਣ ਲੱਗਣਾ ਏਆ। ਅਸ ਬੀਜ਼ੀ ਦੀ ਹੋ ਜਾਣਾ ਏਆ ਲਾਈਫ ਬੀਜ਼ੀ ਹੋਰ ਹੋ ਜਾਣੀ ਆ। ਜਿੰਨੀ ਦੇਰ ਤੱਕ ਏਦਾ ਵਿਆ ਨੀ ਹੋ ਜਾਂਦਾ ਨਾ ਔਨੀ ਦੇਰ ਤੱਕ ਬਸ ਏ ਚੁਟਰ-ਮੁਟਰ ਸਮਾਨ ਛੋਟਾ-ਮੋਟਾ ਲੱਗਿਆ ਈ ਰੈਨਾ। ਬਸ ਰੋਜ਼ ਈ ਹੁਣ, ਰੋਜ਼ ਈ ਹੁਣ ਬਜ਼ਾਰ ਚੱ ਕਰ ਵੱਜਦਾ ਏਆ। ਹੁਣ ਵਿਆ ਤੇ ਹੋਜੇਗਾ ਉਸ ਤੋਂ ਪੈਲੇ ਜੇੜੀਆਂ ਛੋਟੀਆਂ-ਛੋਟੀਆਂ ਰ ਸਮਾਂ ਹੁੰਦੀਆਂ ਏਆ ਔ ਵੀ ਕੰਪਲੀਟ ਕਰਨੀਆਂ ਬੋਤ ਜਾਦਾ ਜ਼ਰੂਰੀ ਹੁੰਦੀਐਂ। ਜਾਗੋ ਦਾ ਫੰਕਸ਼ਨ ਕਰਨਾ ਏਆ। ਹਲਦੀ, ਮਹਿੰਦੀ ਸਭ ਕੁਛ ਕਰਨਾ ਏਐ। ਹਾਂਜੀ-ਹਾਂਜੀ। ਬੋਹੋਤ ਜ਼ਿਆਦਾ। ਏ ਨਿੱਕੀ-ਨਿੱਕੀ ਚੀਜ਼ਾਂ ਵਿੱਚ ਹੀ ਅੱਧਾ ਵਿਆ ਹੋ ਜਾਂਦਾ ਏਆ।
ਹੋਰ।
ਚਲੋ ਵਧੀਆ ਏਆ, ਹੋਰ ਕੀ। ਆਪਣੇ ਘਰ ਵਿੱਚ ਇੰਜੋਆਏ ਕੀਤਾ ਜਾਂਦਾ ਏ ਨਈ ਤਾ ਬਗਾਨਿਆਂ ਦੇ ਵਿਆਹ ਇੱਚ ਇੰਨਾ ਇੰਜੋਆਏ ਕਿੱਥੇ ਕੀਤਾ ਜਾਂਦਾ ਏਆ।
ਹਾਂਜੀ-ਹਾਂਜੀ, ਆਪਣੇਆਂ ਦਾ ਈ ਸ਼ੌਕ ਹੁੰਦਾ ਹੈ।
ਹਾਂਜੀ-ਹਾਂਜੀ ਏ ਤੇ ਹੈ ਆਪਣਿਆਂ ਦਾ ਈ ਹੁੰਦਾ। ਫੇਰ ਵੀ ਮੇਰੀ ਰਿਅਲ ਸਿਸਟਰ ਆ ਮੈਂ ਆਪਣੇ ਸਾਰੇ ਚਾਅ ਪੂਰੇ ਕਰੂੰਗੀ ਨਾ।
ਹੋਰ ਕੀ।
ਹੋਰ ਬਸ ਮੇਰੀ ਸਿਸਟਰ ਦਾ ਵੀ ਫੋਨ ਆਇਆ ਈ ਸੀ, ਕੈਂਦੀ ਸੀ ਜਰਾ ਅਸੀ ਬਜ਼ਾਰ ਮਾਰਕੀਟ ਚੱਲੂਗੇ। ਚਲੋ! ਮੇਰੀ ਆ ਗੀ ਸਿਸਟਰ ਹੈ ਨਾ। ਸਿਸਟਰ ਆ ਗੀ ਏ ਲੱਗਦਾ ਮੇਰੀ ਨਾ। ਹਾਂਜੀ ਹੋਰ ਸੁਣਾਔ? ਵਧੀਆ। ਬਾਲ ਬੱਚੇ ਠੀਕ ਆ ਸਾਰੇ ਘਰੇ। ਚਲੋ, ਠੀਕ ਐ ਭੈਣ ਜੀ ਆ ਗਿਆ, ਮੇਰੀ ਸਿਸਟਰ ਦਾ ਫੋਨ ਆ ਗਿਆ ਬਾਏ।
ਠੀਕ ਐ, ਬਾਏ।